ਹੈਲੋ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
ਹੋਰ ਠੀਕ ਠਾਕ।
ਬਿਲਕੁਲ ਜੀ।
ਹੋਰ ਘਰ ਠੀਕ ਠਾਕ ਸਾਰੇ?
ਹਾਂਜੀ, ਬਿਲਕੁਲ ਠੀਕ-ਠਾਕ ਮੈਮ।
ਹੋਰ ਸੁਣਾਓ ਬੇਟਾ?
ਵਧੀਆ ਜੀ, ਵਧੀਆ ਜੀ।
ਹੋਰ ਜੋਬ ਜੂਬ ਤੇ ਸੀਗੇ ਕਿ ਘਰ ਹੀ ਸੀਗੇ?
ਨ‌ਈ-ਨ‌ਈ ਹੁਣ ਚਾਹ ਪੀਣ ਲੱਗੇ ਸੀ ਚਾਹ ਲਿਆ ਕੇ ਦਿੱਤੀ ਐ, ਹੂੰ।
ਚਾਹ ਦਾ ਟਾਈਮ ਹੋ ਗਿਆ ਨਾ।
ਹਾਂ ਚਾਹ ਦਾ ਟੈਮ ਬਿਲਕੁਲ ਚਾਹ ਦਾ ਪੱਕਾ ਟੈਮ ਹੋ ਗਿਆ।
ਚਾਹ ਦਾ ਟਾਈਮ, ਸਹੀ ਗੱਲ ਏ ਚਾਰ ਵਜੇ ਚਾਹ ਦਾ ਕਰਦਾ ਪੀਣ ਲੀਏ, ਕੁਛ ਮੌਸਮ ਅੱਛਾ ਹੁਆ ਅੱਛਾ ਹੋਇਆ ਐ ਨਾ ਹੁਣ ਦਿਲ ਕਰਦਾ ਹੈਗਾ।
ਹਾਂ ਬਿਲਕੁਲ, ਬਰਸਾਤ ਹੋਈ ਐ ਤੁਹਾਡੇ?
ਸਾਡੇ ਤੇ ਸੰਡੇ ਦੀ ਲੱਗੀ ਐ ਬਾਰਸ਼।
ਸੰਡੇ ਦੀ?
ਹਾਂ ਸਾਡੇ ਘਰ, ਏਦਰ ਲੱਗੀ ਏ?
ਅੱਛਾ ਸਾਡੇ ਤਾਂ ਕੱਲ ਆਈ ਸੀ ਸਵੇਰੇ। ਕੱਲ ਆਈ ਸੀ ਏਸੇ ਟੈਮ ਆਈ ਸੀ ਤੇ ਘੰਟਾ ਆ ਕੇ ਗ‌ਈ ਸੀ।
ਅੱਛਾ, ਨਾ ਸਾਡੇ ਤੇ ਦਿਨ-ਰਾਤੀ ਲੱਗੀ ਏਦਰ ਬਰਸਾਤ।
ਸਾਡੇ ਨੀ ਲੱਗੇ ਸਾਡੇ ਤਾਂ ਤੇ ਹੁੰਮਸ ਹੋਈ ਖੜੀ ਐ। ਹੂੰ, ਏਸੇ ਏਸੇ ਤੋਂ ਇਲਾਵਾ ਕੋਈ ਚਾਰਾ ਨੀ।
ਹਾਂ, ਨਾ-ਨਾ ਸ਼ੁਕਰ ਸਾਡਾ ਤੇ ਏ ਸੀ ਬੰਦ ਹੋਇਆ ਦੋ-ਤਿੰਨ ਦਿਨ ਦਾ।
ਹੂੰ।
ਗਰਮੀ ਵਿੱਚ ਬਿਨਾਂ ਏ ਸੀ ਤੋਂ ਬੈਠਿਆ ਈ ਨੀ ਜਾਂਦਾ ਫੇਰ।
ਹੂੰ ਏਹ ਗੱਲਾਂ ਐ ਨਾ ਤੇ ਹੁਣ ਤਾਂ ਸਰੀਰ ਵੀ ਪਸੀਨਾ ਛੱਡ ਰੇਆ।
ਅੱਛਾ।
ਤੇ ਬਾਰ ਵੀ ਮੌਸਮ ਅਹ ਹੋਇਆ ਖੜਾ ਐ।
ਹਾਂ।
ਊਮਸ-ਊਮਸ ਹੋਈ ਖੜੀ ਐ।
ਹੁਮਸ ਅੱਜ ਸਾਡੀ ਵੀ ਓ ਅੱਜ ਨੀ ਆਈ ਬਰਸਾਤ ਸਵੇਰੇ ਆਈ ਐ ਵੈਸੇ ਪਰ ਹੁਣ ਹੁਮਸ ਸ਼ੁਰੂ ਹੋ ਗੀ ਏ ਰੁਕੀ ਏ ਨਾ ਬਰਸਾਤ।
ਹੂੰ। ਅੱਛਾ-ਅੱਛਾ ਹੁੰਮਸ ਹੋ ਗਈ, ਕੇ ਝੋਨੇ ਜੋਨੇ ਦਾ ਸੀਜ਼ਨ ਚਲ ਰਿਹਾ ਨਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਐਹ ਮੌਸਮ ਬੜੀ ਗੰਦੀ ਹੈਗੀ ਏ।
ਹੂੰ ਏ ਜੀ ਆਪਣਾ ਅਗਸਤ ਦਾ ਮੀਨਾ ਤੇ ਓਸ ਤੋਂ ਅਗਲਾ ਮੀਨਾ ਏਹੀਓ ਹੁੰਮਸ ਈ ਰਹਿਣੀ ਐ।
ਹੁੰਮਸ ਈ ਰਹਿਣੀ, ਸੜੀ ਗਰਮੀ ਪੈਂਦੀ ਏ। ਜੇ ਬਰਸਾਤ ਆ ਜੇ ਫੇਰ ਤੇ ਚਲੋ ਕੋਈ ਦਿੱਕਤ ਨੀ ਹੈਗੀ।
ਹੁਣ ਬਰਸਾਤ ਆਵੇ ਤਾਂ ਕੋਈ ਦਿੱਕਤ ਨੀ ਲਗਾਤਾਰ ਬਰਸਾਤ ਆ ਜੇ ਤੇ ਇੱਕ ਦਿਨ ਬਰਸਾਤ ਆ ਜੇ ਤ ਚਾਰ-ਪੰਜ ਦਿਨ ਬਰਸਾਤ ਨਾ ਆਵੇ, ਉਸ ਨਾਲ ਹੁੰ ਹੁੰਮਸ ਬਰਕਰਾਰ ਰਹਿੰਦੀ ਏ।
ਹਾਂਜੀ-ਹਾਂਜੀ।
ਓਦਾ ਕੋਈ ਹਾਲ ਨੀ।
ਹਾਂ, ਸਾਡੇ ਤੇ ਏਥੇ ਚਾਰੋਂ ਪਾਸੇ ਪਾਣੀ-ਪਾਣੀ ਹੋਇਆ ਪਿਆ ਕਿਉਂਕਿ ਬਰਸਾਤ ਦਿਨ-ਰਾਤੀ ਲੱਗੀ ਰਹੀ ਨਾ।
ਬਿਲਕੁਲ ਜੀ ਬਿਲਕੁਲ।
ਅੱਛਾ ਓਦੇ ਨਾਲ ਫੇਰ ਮੱਛਰ ਹੋ ਜਾਂਦੇ ਨੇ।
ਮੱਖੀ ਪਸੂਆਂ ਨੂੰ ਬਿਮਾਰੀਆਂ ਬੰਦਿਆਂ ਨੂੰ ਬਿਮਾਰੀਆਂ ਸਾਰੇ ਪਾਸੇ ਬਿਮਾਰੀਆਂ ਈ ਬਿਮਾਰੀਆਂ ਨੇ
ਉਹੀ ਪਾਣੀ ਨਾਲ ਬਿਮਾਰੀਆਂ ਹੁੰਦੀਆਂ ਨੇ ਪਾਣੀ ਇਕੱਠਾ ਹੋ ਜਾਵੇ ਤੇ ਮੱਛਰ ਦੇਖੋ ਕਿੰਨਾ ਆ ਜਾਂਦਾ ਫੇਰ
ਬਹੁਤ ਜ਼ਿਆਦਾ ਮੱਛਰ ਆ ਜਾਂਦਾ ਹੈ ਬੱਚਿਆਂ ਨੂੰ ਬੱਚਿਆਂ ਨੂੰ ਸਕੂਲ ਜਾਣਾ ਔਖਾ ਹੈ।
ਸਕੂਲ ਜਾਣਾ ਔਖਾ ਹੈਗਾ
ਬਿਲਕੁਲ।
ਰਸਤਿਆਂ ਚ ਵੀ ਪਾਣੀ ਭਰ ਜਾਂਦਾ ਸੜਕਾਂ ਤੇ
ਸੜਕਾਂ ਤੇ ਪਾਣੀ ਭਰ ਜਾਂਦਾ ਹੈ ਬੱਚਿਆਂ ਨੂੰ ਸਕੂਲ ਜਾਣਾ ਔਖਾ ਹੈ ਤੇ ਆਵਾਜਾਈ ਦਾ ਜਿਹੜਾ ਹੈ ਮੋਟੀਨ ਸਾਰਾ ਬੰਦ ਹੋ ਜਾਂਦਾ।
ਸਾਰਾ ਬੰਦ ਹੋ ਜਾਂਦਾ।
ਜਿਹੜਾ ਬਾਈਕ ਤੇਜ਼ ਬਾਈਕ ਤੇ ਜਿਹੜਾ ਜਾ ਰਿਹਾ
ਹਾਂਜੀ।
ਤੇ ਪਿੱਛ ਅੱਗੇ ਬੱਸ ਜਾ ਰਹੀ ਹੈ ਅੱਗੇ ਸਾਹਮਣੇ ਬੱਸ ਆ ਰਹੀ ਹੈ ਤੇ ਸੜਕ ਤੇ ਪਾਣੀ ਖੜੇਆ ਹੈ ਤਾਂ ਬਾਈਕ ਵਾਲੇ ਦਾ ਬੁਰਾ ਹਾਲ ਹੋ ਜਾਂਦਾ ਏ।
ਬਹੁਤ ਜ਼ਿਆਦਾ ਬਹੁਤ ਜ਼ਿਆਦਾ।
ਹੁਣ ਬੱਚਿਆਂ ਦਾ ਤੇ ਦੇਖੋ ਜ਼ਰੂਰੀ ਹੈ ਸਕੂਲ ਜਾਣਾ
ਬਿਲਕੁਲ ਜੀ ਬਿਲਕੁਲ ਬੱਚਿਆਂ ਦਾ ਸਕੂਲ ਜਾਣਾ ਜ਼ਰੂਰੀ ਹੈ।
ਹਾਂਜੀ।
ਤੇ ਜਿਹੜਾ ਕੰਮ ਤੇ ਜਾ ਰਿਹਾ ਹੈ ਬਾਈਕ ਤੇ ਉਹਦਾ ਕੰਮ ਤੇ ਜਾਣਾ ਜ਼ਰੂਰੀ ਹੈ।
ਹਾਂਜੀ ਹਾਂਜੀ ਔਈ ਡਿਊਟੀਆਂ ਵਾਲੇ ਨੇ ਡਿਊਟੀਆਂ ਤੇ ਵੀ ਜਾਣਾ ਉਹ ਉਹਨਾਂ ਦਾ ਵੀ ਗੁਜ਼ਾਰਾ ਨੀ ਹੁੰਦਾ ਘਰ ਬਹਿ ਕੇ ਹਾਂ ਹਾਂ ਹੋਰ ਸੁਣਾਓ
ਵਧੀਆ ਜੀ ਵਧੀਆ।
ਰੋਟੀ ਰਾਟੀ ਹੋ ਗਈ।
ਹਾਂਜੀ ਰੋਟੀ ਰਾਟੀ ਤਾਂ ਸਾਡੀ ਤਾਂ ਸਵੇਰੇ ਸਾਢੇ ਅੱਠ ਵਜੇ ਹੀ ਹੋ ਜਾਂਦੀ ਉਸ ਤੋਂ ਬਾਅਦ ਮੈਂ ਡਿਊਟੀ ਚਲੇ ਜਾਂਨਾ। ਉਹ ਤੋਂ ਬਾਅਦ ਚਾਹ ਦਾ ਟਾਈਮ ਚਾਹ ਦਾ ਟਾਈਮ ਹੈ ਉਦੋਂ ਮੈਂ ਘਰੇ ਆ ਜਾਂਨਾ।
ਅੱਛਾ।
ਉਹ ਤੋਂ ਬਾਅਦ ਫਿਰ ਆਪਣਾ ਮੋਬਾਈਲ ਕੰਮ ਕਰਦਾ
ਠੀਕ ਹੈ ਅੱਜ ਡਿਊਟੀ ਤੁਹਾਡੀ ਸਵੇਰ ਤੋਂ ਸ਼ਾਮ ਤੱਕ ਈ ਹੋਣੀ ਹੈ ਚਾਰ ਵਜੇ ਤੱਕ
ਨਹੀਂ ਨਹੀਂ ਨਹੀਂ ਮੇਰਾ ਬੈਂਕ ਦਾ ਕੰਮ ਹੈ।
ਅੱਛਾ ਅੱਛਾ।
ਬੈਂਕ ਦਾ ਕੰਮ ਹੈ। ਸਾਰਾ ਬੀ ਸੀ ਪੁਆਇੰਟ ਏ ਮੇਰਾ ਬੈਂਕ ਦਾ।
ਅੱਛਾ।
ਤੇ ਸੰਡੇ ਵੀ ਓਪਨ ਦ ਕਰਦਾ ਜ ਜਿਵੇਂ ਸੀ ਐੱਸ ਸੀ ਸੈਂਟਰ ਹੈ ਨਾ ਉਸੇ ਤਰ੍ਹਾਂਹ ਐ।
ਅੱਛਾ-ਅੱਛਾ। ਐ ਸਰਕਾਰੀ ਬੈਂਕ ਤੇ ਬੰਦ ਹੁੰਦੇ ਆ ਨਾ ਫਿਰ ਸੰਡੇ ਨੂੰ ਇਹ ਦੂਜਾ ਅ ਪ੍ਰਾਈਵੇਟ ਬੈਂਕ ਹੈ ਕਿ।
ਪ੍ਰਾਈਵੇਟ ਨਹੀਂ ਏ ਮੈਂ ਪੰਜਾਬ ਨੈਸ਼ਨਲ ਬੈਂਕ ਤੋਂ ਆ ਪ ਸੰਡੇ ਸੰਡੇ ਤੇ ਫੁਲ ਆਈ ਡੀ ਦਿੱਤੀ ਹੁੰਦੀ ਆ ਬੈਂਕ ਦੀ।
ਅੱਛਾ‌।
ਸਾਡੀ ਸਵੇਰ ਦੇ ਅੱਠ ਵਜੇ ਤੋਂ ਲੇਗੇ ਸ਼ਾਮ ਅੱਠ ਵਜੇ ਤੱਕ ਖੁੱਲਦੀ ਆਈ ਡੀ।
ਠੀਕ ਹੈ।
ਬੈਂਕ ਦਾ ਹਰੇਕ ਕੰਮ ਕਰਦੇ ਆ ਅਸੀਂ
ਅੱਛਾ ਠੀਕ ਏ
ਬ ਬੈਂਕ ਉੱਤੇ ਬਰਡਨ ਨਾ ਆਵੇ
ਠੀਕ ਏ ਠੀਕ ਏ ਚਲੋ ਬਹੁਤ ਅੱਛੀ ਜੋਬ ਐ ਤੁਹਾਡੀ ਤੇ
ਹੋਰ ਸੁਨਾਓ
ਤੁਸੀਂ ਕੀ ਕੰਮ ਕਰਦੇ ਓ ਮੈਮ
ਅਸੀਂ ਹਾਊਸ ਵਾਈਫ
ਹਾਊਸ ਵਾਇਫ ਵੇਹਲੇ
ਵੇਹਲੇ, ਹਾਊਸ ਵਾਇਫ ਸਾਰਾ ਦਿਨ ਕਾਮ ਕਰਦੀ ਏ ਪਰ ਰਹਿੰਦੀ ਵੇਲੀ ਏ ਹੈਨਾ
ਵੇਹਲੇ ਐ ਨਹੀਂ ਏ ਤੇ ਇਕ ਕਮ ਏ ਏ ਬੋਲੀ ਜਾਂਦਾ ਵੀ ਵੀ ਰੈਹਿੰਦੀ ਤਾਂ ਵਿਹਲੀ ਐ ਕਰਦੀ ਕੀ ਏ ਤੂੰ ਕਿਹ ਘ ਘਰੇ ਵੇਲੀ ਰਹਿੰਦੀ ਏ
ਤੁਹਾਡਾ ਕਸੂਰ ਨੀ ਹੈਗਾ ਏ ਸਾਰੇ ਹੈਂਜੀ ਕਹਿੰਦੇ ਨੇ
ਬਿਲਕੁਲ-ਬਿਲਕੁਲ ਇਹ ਚੱਲੀ ਆ ਰਹੀ ਏ ਨਾ ਸ਼ੁਰੂ ਚ ਹੀ ਬੋਲਦੇ ਸੀ ਘਰੇ ਕੀ ਕਰਦੀ ਏ ਵਿਹਲੀ ਰਹਿੰਦੀ ਹੁਨ ਮੈਂ ਕਿਹਾ ਇਆ ਆ ਕੇ ਬੋਲਿਆ ਮੈਂ ਹੁਨ ਸੁਤੀ ਪਈ ਸੀ, ਮੈ ਕਿਹਾ ਚਾਹ ਤਾਂ ਬਨਾ ਦੇਓ
ਅੱਛਾ।
ਮੈਂ ਬਣਾਉਣੇ ਆ ਮੈਂ ਤੂੰ ਤਾਂ ਵਿਹਲੀ ਰਹਿੰਦੀ ਆ ਮੈਂ ਆਇਆ ਉਹ ਉਹ ਉਹ ਵੀ ਇਹੀ ਗੱਲਾਂ ਕਹਿੰਦੀ ਕਿ ਮੈਂ ਵੇਹਲੀ ਸਾਰਾ ਦਿਨ ਸਾਰੇ ਕੈਂਹਦੇ ਮੈਨੂੰ ਵਿਹਲ- ਵਿਹਲੀ-ਵਿਹਲੀ ਮੈਂ ਅਜੇਹਾ ਕੰਮ ਕਿਹੜਾ ਏ ਜਿਹੜਾ ਨਹੀਂ ਛੱਡਿਆ।
ਦੋ ਦਿਨ ਕਿਧਰੇ ਜਨਾਨੀ ਚਲੀ ਜਾਵੇ ਨਾ ਫਿਰ ਪੱਤਾ ਲੱਗ ਜਾਂਦਾ ਪਿੱਛੋਂ ਦੀ ਵੇਹਲੀ ਸੀਗੀ ਕੰਮ ਕਰਦੀ ਏ
ਅ ਗਈ ਸੀ ਪਿੱਛੇ ਹੁਨੇ ਗਈ ਪਿੱਛੇ ਹੁਨੇ ਆਈ ਏ ਚਾਰ, ਪੰਜ ਦਿਨ ਹੋ ਗਏ
ਅੱਛਾ।
ਤੇ ਰਾਜਸਥਾਨ ਚ ਐ ਮੈਂ ਗਿਆ, ਉੱਥੇ ਗਈ ਸੀ ਤੇ ਬੂਰਾ ਹਾਲ ਹੋ ਗਿਆ ਬੁਰਾ ਹਾਲ ਹੋ ਗਿਆ ਇਹਨੂੰ ਬੋਲਦਾ ਸੀ, ਮੈਂ ਕਿਹਾ ਤੂੰ ਆ ਜਾ ਕਹਿੰਦੇ ਮੈਂ ਤਾਂ ਵਿਹਲੀ ਰੈਹਿੰਦੀ ਸੀ
ਓਈ ਪਿੱਛੋਂ ਪਤਾ ਲਗਦਾ ਨਾ ਵੇਹਲੀ
ਸਰਦਾ ਵੀ ਨੀ ਤਾਂ ਸਾਹਮਨੇ ਰਹੇ ਸਰਦਾ ਵੀ ਨੀ
ਨਹੀਂ-ਨਹੀਂ ਸਰਦਾ ਈ ਨੀ ਹੈਗਾ, ਇੱਕ ਦਿਨ ਵੀ ਨੀ ਸਰਦਾ ਜਨਾਨੀ ਬਗੈਰ ਤੇ
ਹਾ ਬਿਲਕੁਲ ਜੀ ਬਿਲਕੁਲ।
ਘਰ ਦਾ ਐਨਾ ਕੰਮ ਹੁੰਦਾ ਐ ਦਿਖਦਾ ਨੀ ਨਾ ਜਨਾਨੀ ਦਾ ਕੀਤਾ ਹੋਇਆ ਕੰਮ
ਛੋਟੇ ਕੰਮ ਨੇ ਉਹ ਹੋ ਜਾਂਦੇ ਨੇ ਤੇ ਵਿਖਦੇ ਨੇ
ਦਿਖਦੇ ਨੀ ਹੈ
ਵਿਖਦੇ ਨਈ ਤੇ ਉਹ ਸਾਹਮਨੇ ਛੋਟੇ ਕੰਮ ਐ ਉਹ ਉਹ ਰੂਟੀਨ ਦੇ ਹੀ ਕੰਮ ਏ
ਹਾਂਜੀ
ਹਾਂ ਸਾਡੇ ਕੰਮ ਏ ਰੂਟੀਨ ਦੇ ਨਹੀ ਏ ਸਾਡੇ ਹਰ ਹਰ ਡੇ ਨਵਾਂ ਕੰਮ ਏ ਤਾਂ ਸਾਨੂੰ ਹਰ ਡੇ ਨਵਾਂ ਕੰਮ ਕਰਨਾ ਪੈਂਦਾ ਐ ਲੱਗਦਾ ਕਿ ਪਤਾ ਨੀ ਕੇ ਕੇ ਕੰਮ ਕਿਵੇਂ ਹੋਨਾ ਹੈ, ਇਹਨਾਂ ਦਾ ਰੂਟੀਨ ਦਾ ਕੰਮ ਏ ਤਾਂ ਕਰਕੇ ਇਹਨਾਂ ਨੇ
ਹਾਂ, ਹਾਂ- ਹਾਂ। ਫ਼ਿਰ ਆ ਨੀ ਤੇ ਸਾਰਾਂ ਦਿਨ ਵਿਹਲੀ ਨੀਂ ਹੁੰਦੀ ਹੈਗੀ।
ਹਾਂ, ਕੀ ਗੱਲ ਏ।
ਤੇ ਰਾਤ ਨੂੰ ਵੀ ਵਿਹਲੀ ਹੁੰਦੀ ਸਾਰਾ ਦਿਨ।
ਨਈ-ਨਈ ਵਹਿਲੇ ਨੀ।
ਹਾਂ।
ਵਹਿਲੇ ਨੀ ਓ ਬਸ ਓ। ਸਰੋਂ ਦਿ ਪਹਿਲੇ ਦਿਨ ਤੋਂ ਇਹਨਾਂ ਨੂੰ ਲੱਗਿਆ ਹੋਇਆ, ਟੇਕ ਲੱਗਿਆ ਵੀ ਤੁਸੀਂ ਵਿਹਲੇ ਓ।
ਐ ਘਰ ਦੇ ਸਾਰੇ ਆਦਮੀ ਐਂਜ ਈ ਕਰਦੇ ਹੈਗੇ ਨੇ।
ਹਾਂ ਤੁਹਾਡੇ ਉਹ ਫਾਰਮ ਭਰੇ ਗੇ, ਮੈਡਮ ਜੋ ਹਜ਼ਾਰ ਹਜ਼ਾਰ ਰੁਪਏ ਵਾਲੇ।
ਕਿਸ ਚੀਜ਼ ਦੇ।
ਭਗਵੰਤ ਮਾਨ ਦੀ ਸਰਕਾਰ ਹੇਤ ਓ ਫਾਰਮ ਭਰੇ ਗਏ ਸੀ ਪੰਜਾਬ 'ਚ।
ਹਾਂਜੀ-ਹਾਂਜੀ।
ਭਰੇ ਗਏ ਓ ਸਾਰੇ।
ਨਹੀਂ ਅਸੀਂ ਹਰਿਆਣੇ ਦੇ ਹੈਗੇ ਆ।
ਅੱਛਾ ਤੁਹਾਡੇ ਨੀ ਭਰੇਗੇ।
ਹਾਂਜੀ- ਹਾਂਜੀ।
ਸਾਡੇ ਪੰਜਾਬ 'ਚ ਤਾਂ ਭਰੇ ਗੇ।
ਹਾਂ ਪੰਜਾਬ ਵਿੱਚ ਤਾਂ ਭਰੇ ਗਏ ਦੇ।
ਹੂੰ ਆਪ ਕੈਸੈ ਬੀ ਆਈਏਂ ਪੰਜਾਬ ਚ। ਹਾਂ ਬਿਲਕੁਲ ਜੀ ਆਗੇ।
ਅੱਛਾ- ਅੱਛਾ ਕਿੰਨੇ- ਕਿੰਨੇ ਆਏ ਨੇ। ਹਾਂ ਐਤਕੀ ਉਹ ਕਹਿ ਰਹੇ ਸੀ ਤਿੰਨ- ਤਿੰਨ ਹਜ਼ਾਰ ਰੁਪਏ ਇਕੱਠੇ ਦੇਣੇ ਨੇ।
ਹੂੰ ਤਿੰਨ- ਤਿੰਨ, ਤਿੰਨ -ਤਿੰਨ ਹਜ਼ਾਰ ਰੁਪਇਆ ਆਇਆ ਤੇ ਜਿਨਾ ਵੀਹ ਤਰੀਕ ਤੋਂ ਲੈ ਕੇ ਚੌਵੀ ਤਰੀਕ ਤੱਕ ਭੇਜੇ ਸੀ, ਉਹਨਾਂ ਨੂੰ ਤੇ ਆ ਗਿਆ ਬਾਕੀਆਂ ਦੇ ਨਹੀਂ ਆਏ ਉਹਨਾਂ ਨੂੰ ਚੋਦਾ ਸਤੰਬਰ ਬਾਕੀਆਂ ਨੂੰ ਮੇਰੇ ਖ਼ਿਆਲ ਆਉਣਾਂ।
ਤੇ ਐ ਜਿਹੜੇ ਮਤਲਬ ਜਿਨਾਂ ਦੀ ਸਰਕਾਰੀ ਨੌਕਰੀ ਹੈਗੀ ਏ ਉਹਨਾਂ ਦੇ ਵੀ ਆਣਗੇ।
ਜਿਹੜਾ ਬੰਦਾ ਸਰਕਾਰੀ ਨੌਕਰੀ ਨਈ ਉਹਨਾਂ ਦੇ ਨੀ ਆਉਣਗੇ।
ਉਹਨਾਂ ਦੇ ਨੀ ਆਣਗੇ ਨਾ।
ਨਾ ਉਹ ਨੀ ਫਾਰਮ ਭਰ- ਭਰ ਹੀ ਨੀਂ ਸਕਦੇ ਉਹ ਤੇ ਕੰਡੀਸ਼ਨ ਐ, ਹੂੰ। ਉਹ ਤੇ ਕੰਡੀਸ਼ਨ ਦਿੱਤੀ ਤੁਸੀਂ ਗੌਰਮੈਂਟ ਜੋਬ ਕਰ ਰੇ, ਤੁਸੀਂ ਇਹ ਫਾਰਮ ਨੀਂ ਭਰ ਸਕਦੇ।
ਅੱਛਾ -ਅੱਛਾ। ਹਾਂ ਉਹੀਂ ਨਾ ਕੋਈ ਪ੍ਰੋ ਪ੍ਰੋਸੀਜਰ ਹੈਗਾ ਨਾ ਹਾਡਾ।
ਹਾਂ -ਹਾਂ ਗੌਰਮੈਂਟ ਜੋਬ ਵਾਲੇ ਉਹ ਨਹੀਂ ਭਰ ਸਕਦੇ। ਏ ਜਿਹੜੇ ਵਿਦਆਊਟ ਗੌਰਮੈਂਟ ਜੋਬ ਵਾਲੇ ਭਰ ਸਕਦੇ।
ਅੱਛਾ -ਅੱਛਾ। ਹਾਂ ਪੰਜਾਬ ਵਿੱਚ ਕਹਿ ਰੇ ਸੀਗੇ।
ਸਰਕਾਰਾਂ ਨੇ ਸਰਕਾਰਾਂ ਨੇ ਕਿੱਥੋਂ ਦੇਣਾ ਆਪਣੇ ਚੋਂ ਕੱਢ ਕੇ ਆਪਣਾ ਟੈਕਸ ਆਪਾਂ ਨੂੰ ਦੇਤਾ।
ਆਪਣਾ ਕੱਢ ਕੇ, ਸਹੀ ਗੱਲ ਏ।
ਹੂੰ ਉਹ ਪਹਿਲੇ ਅਹ ਪੈਟਰੋਲ ਸੀ ਆਪਣੇ ਪਤਾ ਨੀ। ਅੱਸੀ ਰੁਪਏ ਸੀ ਉਹ ਤੋਂ ਬਾਅਦ ਨੱਬੇ ਰੁਪਏ ਕਰਤਾ ਨੱਬੇ ਰੁਪਏ ਤੋਂ ਬਾਅਦ ਉਹਨਾਂ ਨੇ ਸੌ ਰੁਪਏ ਕਰਤਾ ਹੁਣ ਇੱਕ ਸੌ ਪੰ -ਪੰ ਇੱਕ ਸੌ ਪੰਜਾ ਰੁਪਏ ਕਰਤਾ।
ਹਾਂਜੀ।
ਆਪਣਾ ਪੈਸਾ ਆਪਣੇ 'ਚ ਕੱਢ ਕੇ ਦੇਤਾ, ਇੱਕ ਤੇ ਸਿਲੰਡਰ ਸੀ ਤਿੰਨ ਸੌ ਰੁਪਏ ਦਾ ਸੀ ਹੁਣ ਹਜ਼ਾਰ ਰੁਪਏ ਦਾ ਕੱਢਤਾ, ਆਪਣਾ ਪੈਸਾ ਆਪਣੇ ਨੂੰ ਕੱਢ ਕੇ ਦੇਤਾ। ਮਤਲਬ ਆਪ ਆਪਣੇ ਨੂੰ ਮਹਿਸੂਸ ਨਹੀਂ ਹੋ ਰਿਹਾ ਉਹਨੇ ਤਿੰਨ-ਤਿੰਨ ਹਜ਼ਾਰ ਇਕੱਠਾ ਪਾਤਾ ਵਾ, ਸਰਕਾਰ ਆਜੂਗੀ ਉਹਦੀ।
ਸਹੀ ਗੱਲ, ਕਿਉਂਕਿ ਇਲੈਕਸ਼ਨ ਵੀ ਹੈਗੇ ਨਾ ਹੁਨ।
ਹੂ, ਲੁੱਟਣ ਦੇ ਤਰੀਕੇ ਐ, ਹਰੇਕ ਨੂੰ ਲੁੱਟਣ ਦਾ ਅੰਦਾਜ਼ਾ।
ਹਾਂਜੀ- ਹਾਂਜੀ।
ਪੁੱਤਰ ਕੋਲੋਂ ਲੈ ਕੇ ਮਾਂ ਨੂੰ ਮਿਲ ਜਾਂਦੇ ਨੇ ਬਸ ਓ, ਪੁੱਤਰ ਜੇ ਨਾਂ ਦੇਣਗੇ ਤੇ ਉਹ ਮਾਂ ਨੂੰ ਭਗਵੰਤ ਮਾਨ ਦੇ ਰਿਆ।
ਬਿਲਕੁਲ- ਬਿਲਕੁਲ ਜੀ, ਬਿਲਕੁਲ।
ਹੈਨਾ, ਉਹ ਸਾਬ ਹੋ ਰਿਹਾ ਦਾ।
ਦੇ, ਦੇ ਕੌਣ ਰਿਹਾ ਕੋਈ ਨੀ ਦੇ ਰਿਹਾ ਓਨੂੰ ਸਮਾਨ ਤੇ ਕੋਈ ਨਹੀਂ ਦੇ ਰਿਹਾ, ਆਪਣੇ- ਆਪਣੇ ਇੱਧਰ -ਇਧਰ ਦਾ ਕੰਨ ਇਕੱਤ ਕੰਨ ਇਧਰ ਲਈ ਛੱਡ ਕੇ ਇੱਧਰਲਾ ਫੜ ਲਿਆ ਉਹਨੇ। ਹੈ -ਹੈ ਆਪਣਾ ਹੀ ਕੰਨ।
ਹੈ ਆਪਣਾ ਹੀ ਕੰਨ ਸਹੀ ਗੱਲ ਹੈਗੀ। ਬਸ ਜਨਾਨੀਆਂ ਖੁਸ਼ ਹੋ ਜਾਂਦੀਆਂ ਨੇ ਵੀ ਸਾਨੂੰ ਤਿੰਨ ਹਜ਼ਾਰ ਰੁਪਏ ਕੱਠੇ ਮਿਲ ਗਏ ਨੇ।
ਹੂੰ, ਤਿੰਨ- ਤਿੰਨ ਹਜ਼ਾਰ ਇੱਕਠੇ ਪੈ ਗਏ, ਓ ਜਨਾਨੀਆਂ ਕੀ ਖੁਸ ਹੋ ਗਏ, ਉਹ ਜਿਹੜੇ ਦੁਕਾਨਦਾਰ ਨੇ ਕੱਪੜੇ ਆਲੇ, ਉਹ ਹੋ ਖੁਸ ਹੋ ਗਏ।
ਉਹ ਖੁਸ਼ ਹੋ ਗਏ ਸਹੀ ਗੱਲ ਐ। ਹਾ, ਹਾ, ਹਾ ਜਨਾਨੀਆਂ ਨੂੰ ਤੇ ਮਿਲਣਗੇ ਤੇ ਉਹ ਨਾਲ ਹੀ ਬਜ਼ਾਰ
ਹੂ, ਉਹਨਾਂ ਨੇ ਉਹ ਪੁਰਾਣਾ ਮਾਲ ਕੱਢ ਦੇਣਾ।
ਪੁਰਾਣਾ ਮਾਲ ਕੱਢ ਦੇਣਾ, ਸਹੀ ਗੱਲ ਏ।
ਸਾਡਾ ਬਹੁਤ ਸਿਰ ਲੱਗਦਾ ਹੋਊ ਸਕਿਲ ਸੇਲ ਤੇ ਸੇਲ ਕਹਿੰਦੇ ਰੋਜ਼ ਦੀ ਐਡਵਰਟਾਈਜ਼ਮੈਂਟ ਆ ਰਹੀ ਜੀ। ਸੈਲ ਲ ਲੱਗ ਰਹੀ ਐ, ਸੈੱਲ ਲੱਗ ਰਹੀ ਐ। ਕੱਪੜਿਆਂ ਭਾਰੀ ਸੇਲ, ਕੱਪੜਿਆਂ ਦੀ ਭਾਰੀ ਸੇਲ।
ਹਾਂਜੀ।
ਉਹ ਤੋਂ ਪਹਿਲਾਂ ਤਾਂ ਨਹੀਂ ਲੱਗੇ ਸੀ, ਹੁਣ ਲੱਗੇ ਸੀ, ਉਹ ਹੁਣ ਹਰੇਕ ਜਨਾਨੀ ਕਹਿੰਦੇ ਹੁਣ ਸਾਡੇ ਹੋਰ ਜਾਨਿਕੇ ਤਿੰਨ ਦਿਨ ਬੰਦ ਐ ਤਾਂ ਜਨਾਨੀਆਂ ਨੂੰ ਮਰਨ ਹੋ ਗਿਆ ਪਿਆ, ਹੋਰ ਬੰਦ ਕਿਉਂ ਹੈ?
ਹਾਂ, ਭਈ ਕਦੋਂ ਖੁੱਲੇਗਾ ਤੇ ਕਦੋਂ ਜਾਈਏ।
ਜੀ ਕਦੋਂ ਜਾਈਏ?
ਹੂ। ਜਨਾਨੀ ਕੋਲ ਪੈਸਾ ਨਹੀਂ ਨਾ ਟਿਕਦਾ ਹੈਗਾ।
ਹੂ ਟਿਕਦਾ ਨਹੀਂ ਆ।
ਹ ਹ ਹ ਹ
ਹੂ ਇੱਕ ਮਹਿੰਗਾ ਲੈ ਕੇ ਆਉਣਾ, ਤਿੰਨ ਹਜ਼ਾਰ ਦਾ ਕਹਿੰਦਾ ਇੱਕੇ ਸੂਟ ਆਉਣਾ।
ਹਾਂ ਬ੍ਰਾਂਡ ਦਾ ਲੈਣਾ ਹੁੰਦਾ ਨਾ, ਹਾਂ। ਚੰਗਾ
ਕਾਲ ਚ ਤੁਹਾਡੀ ਕਾਲ ਪੂਰੀ ਹੋ ਗਈ ਮੇਰੇ ਖਿਆਲ 'ਚ
ਹਾਂਜੀ - ਹਾਂਜੀ।
ਹੂ, ਕੱਟ ਦਿਓ।
ਠੀਕ -ਠੀਕ।